ਸਤਿ ਸ਼੍ਰੀ ਅਕਾਲ ਭੈਣ ਜੀ ਜੀ, ਸਤਿ ਸ੍ਰੀ ਮੈਮ ਕਿ ਹਾਲ ਚਾਲ ਏ? ਬਸ ਵਧੀਆ। ਤੁਸੀ ਸੁਣਾਓ, ਹੋਰ ਕਿ ਹਾਲ ਚਾਲ ਬਸ ਵਧੀਆ ਤੁਸੀ ਦੱਸੋ ਕੀ ਕਰ ਰਹੇ ਹੋ?
ਟੀਚਰ ਉਹ ਵਰਲਡ ਦੀ।
ਹਾਂਜੀ ਹਾਂਜੀ ਹਾਂਜੀ, ਹਾਂਜੀ-ਹਾਂਜੀ।
ਕਰਾਣਾ ਸੀ।
ਕੋਈ ਨੀ ਕਰਾ ਲੈਣਾ ਕੰਮ।
ਤੇ ਸਾਰੀ ਸਟੱਡੀ ਪੜ੍ਹਾ ਦਿੰਦੇ ਹੋ ਤੁਸੀਂ ਟਿਊਸ਼ਨ ਸਾਰੇ ਪੜ੍ਹਾ ਦਿੰਦੇ ਹੋ? ਸਾਰੀ ਕਲਾਸਿਸ ਤੇ ਪੜ੍ਹਾ ਦਿੰਦੇ ਹੋ।
ਹਾਂਜੀ ਭੈਣ ਜੀ।
ਅੱਛਾ!
ਕਰਵਾ ਲੈਨਾ ਤੁਸੀ ਐਡਮਿਸ਼ਨ ਬੱਚਿਆਂ ਦਾ
ਹਾਂ, ਮੈਂ ਕਰਾ ਲਾਂਗੀ। ਸਕੂਲ ਵੀ ਪੜਾਂਦੇ ਔ ਤਾ ਤੁਸੀ
ਹਾਂਜੀ ਮੈਮ, ਦੋਨੋ ਚੀਜ਼ਾਂ
ਅੱਛਾ, ਕਿਹੜੇ ਸਕੂਲ?
ਸਕੂਲ ਪਾਈ ਏ ਗੋਲਡਨ ਗੇਟ
ਅੱਛਾ ਗੋਲਡਨ ਗੇਟ ਚ ਪਰਾਂਦਾ, ਚੰਗਾ-ਚੰਗਾ ਬੜੀ ਬ੍ਰਾਂਚਿਸ ਹੈਗੀਆਂ। ਗੋਲਡਨ ਗੇਟ ਬਹੁਤ ਚੰਗਾ ਸਕੂਲ ਹੈਗਾ ਹੈ, ਵਰਲਡ ਬੈਸਟ ਸਕੂਲ ਹੈਗਾ। ਬਹੁਤ ਹੀ ਚੰਗਾ।
ਨਾਮ ਹੈਗਾ ਸਕੂਲ ਹਾਂਜੀ-ਹਾਂਜੀ, ਫੀਸ
ਏ ਤੇ ਹੈਗੀ ਇਹ ਫੀਸ ਬੜੀ।
ਹਾਂਜੀ ਐਕਟੀਵਿਟੀਆਂ ਬਹੁਤ ਹੈ।
ਪੀਟੀਆਂ ਹੁੰਦੀਆਂ ਨੇ।
ਹਾਂਜੀ-ਹਾਂਜੀ
ਮੇਰੀ ਭਾਬੀ ਦੀ ਕੁੜੀ ਪੜ੍ਹਦੀ ਹੈਗੀ। ਗੋਲਡਨ ਗੇਟ ਚ ਪੜ੍ਹਦੀ ਹੈ ਟਿਊਸ਼ਨ ਟਿਊਸ਼ਨ ਲਗਵਾਉਣੀ ਹੈ ਮੈਨੂੰ ਅਲੱਗ-ਅਲੱਗ ਸਬਜੈਕਟ ਦੀ ਮਤਲਬ ਹੋਮ ਟਿਊਸ਼ਨ ਲਗਵਾਉਣੀ ਹੈ ਜੇ ਕਾਰ ਤੁਹਾਡੇ ਕੋਲ ਟਾਈਮ ਹੋਏ ਘਰ ਆ ਜਾਓ। ਬਾਹਰ ਜਾਣਾ, ਬਾਹਰ ਮੁੰਡਾ
ਹਾਂਜੀ ਬ੍ਰੈਚਿਸ ਲਾਨਦੇ ਆ ਬੈਚਿਸ ਲਾਣੇ ਘਰ ਵੀ ਪੜਾਨੀ ਆ ਮੈਂ ਬੱਚੇ।
ਅੱਛਾ, ਘਰ ਵੀ ਪੜਾਂਦੇ ਓ, ਹੋਮ ਟਿਊਸ਼ਨ ਵੀ ਦਿੰਦੇ ਓ, ਬੈਚ ਵੀ ਲਾਂਦੇ ਓ, ਅੱਛਾ-ਅੱਛਾ। ਬੜੀ ਚੰਗੀ ਗੱਲ, ਬਹੁਤ ਚੰਗੀ ਗੱਲ, ਬੜੀ ਤਰ
ਹਾਂਜੀ, ਭੈਣ ਜੀ ਹਾਂਜੀ ਹੋਰ ਦੱਸੋ ਤੁਸ ਕੀ ਕਰੇ ਫਿਰ।
ਹੋਰ, ਸਬ ਵਧੀਆ ਹੋਰ ਮੈਂ ਡਾੱਕਟਰ ਲਾਈਨ ਚ ਹੈਗੀ ਆਂ।
ਚਾਚਾ ਜੀ ਤੋਂ ਲਾਈਨ ਚ, ਅੱਛਾ-ਅੱਛਾ, ਅੱਛਾ ਐਮ ਪੀ ਐਸ ਕੀਤਾ ਦੈ
ਹਾਂਜੀ ਹਾਂਜੀ, ਕੇਸਿਸ ਚੱਲਦੇ ਰਹਿੰਦੇ ਆ ਡਾਕਟਰਸ ਤੇ ਨਾ ਵੱਡੇ -ਵੱਡੇ ਡਾਕਟਰਸ ਨਾਲ ਮਿਲਦੇ ਆ ਸਾਰੇ ਓਰਥੋ ਦੇ ਓ ਜੋ ਹੁੰ- ਦੇ ਆ ਹੋਰ, ਹਾਂ ਮੇਰੀ ਮੀਟਿੰਗ ਵੀ ਹੁੰਦੀ ਐ ਐਮ ਆਰਸ ਦੇ ਨਾਲ ਵੀ ਓਦਾ ਵੀ ਹੁੰਦੀ ਏ। ਪਰਚੇਜਿੰਗ ਵੀ ਕਰਦੀ ਆ ਨਾ ਤੇ ਡਾਕਟਰ ਚ ਵੀ ਮਤਲਬ ਇੱਕ ਅੱਧ ਤਾ ਵੀਕਲੀ ਕੇਸ ਆ ਜਾਂਦਾ ਐ ਨਾ ਫੇਰ ਚ ਇਹਦੇ ਦਿੰਦੇ ਨੀ ਆਂਦਾ ਤੇ ਫੇਰ ਅਸੀ ਆਪਣੀ ਪਰਚੇਜਿੰਗ ਵਗੈਰਾ ਕਰਦੇ ਆ। ਅਕਾਊਟਿੰਗ 'ਚ ਹੈਗੀ ਆ ਨਾ ਮੈਂ ਫਾਈਨਸ ਐਂਡ ਅਕਾਉਂਟਿੰਗ 'ਚ।
ਹੋਰ ਸੁਣਾਓ ਵੀਰ ਜੀ ਠੀਕ ਨੇ? ਅੱਛਾ, ਉਹ ਜੋਬ ਕਰਦੇ ਨੇ ਜਾ ਆਪਣਾ -
ਹਾਂਜੀ, ਉਹ ਇੰਜੀਨੀਅਰ ਹੈਗੇ ਨੇ।
ਅੱਛਾ ਚਲੋ ਵਧੀਆ ਐ। ਹਾਂਜੀ ਬਸ ਓਹੀ। ਹਾਂਜੀ- ਹਾਂਜੀ। ਹੈਲੋ ਸਮਈਲ। ਹਾਂਜੀ - ਹੈਲੋ ਬਸ ਵਧੀਆ। ਤੁਸੀ ਸਣਾੳ।
ਬਸ ਵਧੀਆ- ਵਧੀਆ, ਸਭ ਵਧੀਆ। ਕੁਛ ਨੀ ਬਸ ਰੋਟੀ ਖਾ ਕੇ ਫ੍ਰੀ ਹੋਏ ਸੀ ਫੇਰ ਥੋੜਾ ਸ ਲੇਟੇ ਤੇ ਆ - ਹਾਂ ਕੁਛ ਨੀ ਅੱਜ ਬਸ ਸੰਡੇ ਹੈਗਾ ਸੀ ਤੇ ਬੱਚੇ ਕਹਿੰਦੇ ਆਲੂ ਦੇ ਪਰਾਂਠੇ ਖਵਾਓ। ਮੈਂ ਕਿਹਾ ਠੀਕ ਆਏ ਬੱਚੋ ਆਲੂ ਦੇ ਪਰਾਂਠੇ ਬਣਾ ਲੈਂਦੇ। ਅੱਜ - ਹਾਂ ਮੈ ਕੁੱਕਰ ਚ ਹੀ ਬਣਾਉਂਦੀ ਏ ਕੁੱਕਰ ਚ ਈ ਨਾ ਅਲੱਗ ਈ ਸਵਾਦ ਆਉਂਦੈ ਫੇਰ। ਤੰਦੂਰ ਚ ਵੀ ਬਣਦੇ ਆ ਹਾਂ ਕੁੱਕਰ ਚ ਵੀ ਬੜੇ ਸਵਾਦ ਆਉਦਾ।
ਅੱਛਾ ਅੱਛਾ ਹੋਰ ਸੁਣਾਓ ਭੈਣ ਜੀ।
ਹੋਰ ਸਭ ਵਧੀਆ ਹੋਰ ਤੁਸੀ - ਸੁਣਾਓ ਕੀ ਕਰਦੇ ਓ?
ਕੁਛ ਨੀ ਬਸ ਬੱਚੇ ਆਏ ਸੀ ਉਹਨੇ ਹਾਂਜੀ ਰੋਟੀ - ਰੁੱਟੀ ਖਾਲੀ। ਵਿਹਲੇ ਹੋਏ ਨੇ ਬਸ ਦੋ ਤਿੰਨ ਦਿਨ ਰਹਿ ਗਏ ਨੇ ਖਾਣ ਵਾਲੇ ਉਹ ਕਿਤੇ ਸਵੀਮਿੰਗ ਪੂਲ- ਘੁੰਮਣ ਲਾਨ ਗਏ ਸੀ।
ਅੱਛਾ - ਅੱਛਾ ਸਵਿਮਿੰਗ ਪੂਲ ਚ ਨਹਾਣ ਗਏ ਸੀ ਸੰਡੇ, ਅੱਛਾ ਫਾਰਮ ਹਾਊਸ ਐ।
ਸਾਡਾ ਆਪਣਾ ਫਾਰਮ ਹਾਊਸ ਹੈਗਾ।
ਅੱਛਾ ਬਹੁਤ ਚੰਗੀ ਗੱਲ ਐ।
ਅੱਜ ਨਹਾਣ ਗਏ ਸੀ, ਸਵੇਰ ਦੇ ਹੁਣ ਆਏ ਨੇ ਭੁੱਖ ਲੱਗੀ ਭੁੱਖ ਲੱਗੀ ਹੁਣ ਕੁਛ ਦੇ- ਤਾ ਨੂੰ ਖਾਣ ਵਾਸਤੇ ਬੱਚਿਆ ਨੂੰ।
ਅੱਛਾ ਅੱਛਾ ਅੱਛਾ ਹੋਰ ਚੰਗਾ।
ਸਹੀ ਰਹਿਗੇ ਵੀ ਤਾ ਨਾਲੇ ਤੰਗ ਬੜਾ ਕਰਨੇ ਚਾਰ ਵੱਜਣ ਦੀ ਸੈਰ ਤੇ - ਤਾ ਕਢਦੇ ਨੇ ਇਹ ਖਾਣਾ ਉਹ ਖਾਣਾ ਉਹ ਖਾਣੇ। ਹਾਂਜੀ ਭੈਣਜੀ। ਹੋਰ ਸੁਣਾਓ ਅੱਜ ਬਣਾਏ ਸੀ ਛੋਲੇ ਭਠੂਰੇ।
ਅੱਛਾ ਆਂ ਕਿੱਦਾਂ ਬਣਾਉਂਦੇ ਤੁਸੀ ਛੋਲੇ ਭਟੂਰੇ?
ਛੋਲੇ ਨੂੰ ਰਾਤੀ ਪਿਓ ਕੇ ਰੱਖ ਦਿੰਦੇ ਆ - ਸਵੇਰੇ ਅਹ ਨਮਕ ਸੋਡਾ ਪਾ ਕੇ ਅ ਲਗਾ ਸੀਟੀਆ ਮਰਵਾਨੇ ਆ। ਤਿੰਨ ਚਾਰ ਸਿਟੀ ਦੋ ਤਿੰਨ ਮਤਲਬ ਕਿ ਜਿਸ ਹਿਸਾਬ ਨਾਲ - ਫਿਰ ਤੜਕਾ ਲਗਾਨੇ ਆ ਅਸੀ ਲੰਬੇ ਲੰਬੇ ਪਿਆਜ, ਹਿੰਗ ਜੀ - ਰਾ ਲਸਣ ਹਾਂ ਚਾਹ ਦਾ ਪੱਤੀ ਦਾ ਪਾਣੀ ਫ - ਬਾਅਦ ਚੋ ਇਮਲੀ ਦਾ ਪਾਣੀ ਘੋਲ ਕੇ ਪਾਉਦੇ ਆ ਅਸੀ। ਹਾਂਜੀ ਬੱਚੇ ਕਹਿੰਦੇ ਮੰਮਾ ਇੰਨੇ ਸਵਾਦ ਭ - ਟੁਰੇ ਏਨੇ ਸਵਾਦ ਮੇਰੀ ਕੂੜੀ ਨੂੰ ਬੜੇ ਸਵਾਦ ਲੱਗਦੇ ਸੰਡੇ- ਸੰਡੇ। ਹਾਂਜੀ ਆਵਾਂਗੇ ਬਿਲਕੁਲ ਤੁਸੀ ਆਣਾ ਮੈਂ ਖੁਵਾਵਾਂਗੀ ਤੁਹਾਨੂੰ ਬਣਾ ਕੇ। ਆਣਾ ਚੱਕਰ ਲਾਣਾ ਫੈਮਿਲੀ ਨੂੰ ਲੈ ਆਉਣਾ ਇਨਵਾਇਟ ਕਰਦੀ ਆ ਮੈਂ ਤੁਹਾਡੀ ਫੈਮਿਲੀ ਲੰਚ ਕਰ ਲੇਣਾ।
ਆਵਾਗੀ।
ਹੋਰ ਸੁਣਾਓ। ਭੈਜੀ ਸਭ ਵਧੀਆ ਘਰ ਮੰਮੀ ਡੈਡੀ ਠੀਕ ਨੇ? ਬਸ ਵਧਆ।
ਕੀ ਕਰਦੇ ਵੇ ਬੱਚੇ ਮੇਰੇ ਦੋ ਨੇ
ਅੱਛਾ ਦੋ ਬੱਚੇ।
ਦੋ ਬੱਚੇ ਦੋਨੋ ਪੜਦੇ ਆ ਛੋਟੇ ਛੋਟੇ ਬੱਚੇ ਆ ਇੱਕ ਸ ਸੌ ਚਵੇ ਤਾਂ ਸ ਚਵੇ ਦੋਨੋ ਮੁੰਡੇ ਹੈ ਕਿਆ। ਹਾਂ ਦੋਨ ਹ
ਮੇਰੀ ਦੋ ਕੁੜੀਆਂ ਇੱਕ ਮੁੰਡਾ। ਹਾਂਜੀ ਮੁੰਡਾ ਕੀ ਨਾਮ ਹੈ ਨੀਟ ਦੀ ਤਿਆਰੀ। ਹਾਂਜੀ ਇੱਕ ਕੁੜੀ ਮੇਰੀ ਏਟਥ ਤੇ ਚ ਵੇ ਹਾਂਜੀ ਇੱਕ ਮੇਰੀ ਇੱਕ ਮੇਰੀ ਪੂਰੀ ਫੋਰਥ ਚ ਦੇ
ਅੱਛਾ।
ਮੇਰੀ ਦੋਨੋ ਕੁੜੀਆਂ ਹੀ ਬੜੀਆਂ ਚੰਗੀਆਂ ਨੇ
ਅੱਛਾ।
ਹਾਂਜੀ। ਮੁੰਡਾ ਮੇਰਾ ਮੁੰਡਾ ਪੜ ਕੇ ਕਹਿੰਦਾ ਮੰਮਾ ਬਾਹਰ ਜਾਣਾ ਹੁਣ ਬਾਹਰ ਜਾਏਗਾ। ਹਾਂਜੀ ਕਨੇਡਾ ਭੇਜਣਾ ਬੱਚੇ ਨੂੰ ਹਾਂਜੀ ਛੋਟੀ ਕੁੜੀ ਨੂੰ ਹਾਂਜੀ ਨਾਲ ਹਾਂਜੀ ਨਾਲ ਆਏ।
ਅੱਛਾ ਬਹੁਤ ਚੰਗਾ ਬੱਚੇ ਪੜ੍ਹ ਲਿਖ ਜਾਣ ਨਾ ਤੇ ਬੜਾ ਹੀ ਚੰਗਾ ਲੱਗਦਾ ਹੈ ਪੜ੍ਹ ਲਿਖ ਕੇ ਕੁਛ ਬਣ ਜਾ ਨਾ ਬੱਚੇ ਬੜਾ ਹੀ ਚੰਗੇ ਪੜ੍ਹਾਈ ਦੇ ਨਾਲ ਤੇ ਸਕਿੱਲਸ ਬੜੀ ਜ਼ਰੂਰੀਆਂ ਨੇ ਸਕਿੱਲਸ ਹੋਣੀ
ਪੜ੍ਹਾਈ ਨਾ ਜਬ ਤੱਕ ਕਰਨ ਬੱਚੇ ਕੁਛ ਲੱਗਦਾ ਈ ਨੀ ਹਾਂਜੀ ਭੈਜੀ।
ਹਾਂਜੀ। ਹੂੰ ਹੋਰ ਹੋਰ ਸੁਣਾਓ ਜੀ ਹੋਰ ਸੁਣਾ?
ਬਸ ਵਧੀਆ ਤ ਵੀਰ ਜੀ ਵਗੈਰਾ ਜੋਬ ਜਾਂਦੇ ਹੋਏਗੇ।
ਨਹੀਂ ਨਹੀਂ ਜੋਬ ਨਹੀਂ ਕਰਦੇ ਆ ਬੈਂਕਿੰਗ ਚ ਬੈਂਕਿੰਗ ਚ ਮੇ
ਅਛਾ ਅੱਛਾ ਗਵਰਮੈਂਟ ਜੋਬ
ਹਾਂਜੀ ਬਹੁਤਨਗੀ। ਹਾਂ ਹਾਂਜੀ ਹਾਂਜੀ ਗੋਰਮੈਂਟ ਹੈਗੀ ਏ। ਪੈਨਸ਼ਨ ਮਿਲਦੀ ਐ ਵਧੀਆ।
ਚਲੋ ਵਧੀਆ ਐ।
ਹਾਂ। ਘਰ ਸਭ ਵਧੀਆ ਤੁਸੀਂ ਦੱਸੋ ਤੁਹਾਡੇ ਕੀ ਕਰਦੇ ਹਸਬੈਂਡ।
ਉਹ ਕੀ ਨਾਮ ਹੈ ਇੱਕ ਮੇਰੇ ਨਾਮ ਹੈ। ਇਹਨ ਦੀ ਆਪਣੀ ਉੱਥੇ ਗਏ ਅ ਬਾਹਰ ਗਏ ਦੇ ਨੇ ਨਾ ਹੈਲੋ ਹੈਲੋ ਭੈਣ ਜੀ। ਹੈਲੋ ਉਹ ਬਾਹਰ ਜਾਂਦੇ ਨੇ ਆ ਜਾਣਾ ਚੇਨਈ ਗਏ ਦੇ ਨੇ ਥੋੜਾ ਐਕਸਪੀਰੀੰਸ ਲੈਣ ਗਏ ਸੀ ਕੰਮ ਵਿਚ। ਹੋਰ ਹੋਰ ਦੱਸੋ? ਸਾਰੇ ਵਧੀਆ ਭੈਣ ਜੀ ਘਾਰ?